ਹਾਂਜੀ ਸਤਿ ਸ੍ਰੀ ਅਕਾਲ।
ਭੈਣ ਸਤਿ ਸ੍ਰੀ ਅਕਾਲ ਕੀ ਹਾਲ ਨੇ?
ਠੀਕ ਹੈ ਠੀਕ ਹੈ ਤੁਸੀਂ ਦੱਸੋ।
ਵਧੀਆ ਜੀ ਕੀ ਕਰ ਰਹੇ ਸੀ?
ਬਸ ਕੁਛ ਨੀ ਆ ਫਰੀ ਬੈਠੇ ਸੀਗੇ ਖਾਣਾ ਵਗੈਰਾ ਖਾ ਕੇ ਹਟੇ ਸੀਗੇ। ਹੋਰ ਤੁਸੀਂ ਖਾ ਲਿਆ ਖਾਣਾ?
ਹਾਂਜੀ ਭੈਣ, ਹੁਣੇ-ਹੁਣੇ ਖਾ ਕੇ ਬਸ, ਫਰੀ ਹੋਇਆ।
ਅੱਛਾ-ਅੱਛਾ ਚਲੋ ਵਧੀਆ ਕੀ ਖਾਧਾ?
ਦਾਲ ਚਾਵਲ ਬਣਾਏ ਸੀ ਸਾਡੇ ਘਰ ਤੇ।
ਅੱਛਾ-ਅੱਛਾ ਚਲੋ ਠੀਕ ਹੈ ਜੀ। ਹੋਰ ਮੌਸਮ ਕਿੱਦਾਂ ਹਾਂਜੀ ਹਾਂ ਹੋਰ ਮੌਸਮ ਕਿੱਦਾਂ ਮੀਂਹ ਵਗੈਰਾ ਪੈ ਗਿਆ?
ਹਾਂ ਅੱਜ ਬਹਿਣ ਪਿਆ ਸਵੇਰੇ ਬਹਿਣ ਪਿਆ ਬੈਣ ਮੀਂਹ ਦੇ। ਪਰ ਉਹ ਹੋ ਗਿਆ ਨਾ ਬ ਮੀਂਹ ਪਿਆ ਤੇ ਨਾਲ ਦੇ ਨਾਲ ਹੀ ਉਸ ਤੋਂ ਜ਼ਿਆਦਾ ਗਰਮੀ ਪੈ ਗਈ।
ਅੱਛਾ ਹਾਂਜੀ ਹਾਂ ਇਹ ਤਾਂ ਹੈ ਮੀਂਹ ਪੈ ਕੇ ਤਾਂ ਉਥੋਂ ਵੀ ਜ਼ਿਆਦਾ ਗਰਮੀ ਲੱਗਦੀ।
ਹਾਂ ਉਹ ਪੂਰੀ ਕਹਿੰਦੇ ਨਾ ਗ ਗਰਮੈਸ਼ ਧਰਤੀ ਚੋਂ ਨਿਕਲਦੀ ਹੈ ਬਾਹਰ।
ਹਾਂ ਹਾਂਜੀ ਹਾਂ ਸਾਡੇ ਵੀ ਪਿਆ ਸੀਗਾ ਹੁਣ ਹੋ ਗਿਆ ਅੱਧਾ ਘੰਟਾ। ਸਿਰਫ ਦਸ ਮਿੰਟ ਪਿਆ ਆ ਫਿਰ ਉਹਨੇ ਹੋਰ ਜ਼ਿਆਦਾ ਗਰਮੈਸ਼ ਕਰਤੀ ਆ। ਹਾਂ ਹਾਂ ਜੋ ਜੇ ਮਤਲਬ ਖੁੱਲ ਕੇ ਪਵੇ ਚਲੋ ਦੋ ਤਿੰਨ ਘੰਟੇ ਪਵੇ ਹਨਾ ਤਾਂ ਤਾਂ ਚਲੋ ਹੋ ਹੀ
ਤਾਂ ਤੇ ਫਿਰ ਵੀ ਕੁਛ ਸਬਰ ਪੈ ਜਾਂਦਾ, ਹੈ ਇਹ ਜਿਹੜਾ ਪੰਜ ਦਸ ਮਿੰਟ ਵਾਲੇ ਹੁੰਦੀ ਨਾ ਉਹ ਤੇ, ਗਰਮਾਇਸ਼ ਵਧਾ ਦਿੰਦੀ ਭੈਣ।
ਹਾਂਜੀ ਹਾਂ ਉਹ ਗਰਮਾਇਸ਼ ਵਧਾ ਦਿੰਦੀ ਹੈ।
ਹੂੰ
ਤੇ ਓਹੋ, ਹਾਂਜੀ ਹਾਂ ਹੋਰ ਵਧੀਆ। ਲਾਈਟ ਵਗੈਰਾ ਤਾਂ ਨਹੀਂ ਜਾਂਦੀ ਤੁਹਾਡੇ ਉੱਥੇ?
ਲਾਈਟ ਭੈਣ, ਲਾਈਟ ਵੈਸੇ ਤਾਂ ਜਾਂਦੀ ਨਹੀਂ ਹੈਗੀ। ਪਰ ਜਾਵੇ ਤੇ ਫੇਰ ਲੰਬਾ-ਲੰਬਾ ਕੱਟ ਈ ਮਾਰਦੀ ਏ।
ਹੂੰ-ਹੂੰ ਹਾਂਜੀ ਹਾਂ ਸਾਡੇ ਵੀ ਰੋਜ਼ ਹੀ ਕੱਟ ਲੱਗਦਾ ਆ ਕੁਛ ਆ ਕਿਸਾਨਾਂ ਕਰਕੇ ਨਾ ਜੀ ਤਾਂ ਫਸਲ ਆਹ ਜੀਰੀ ਵਗੈਰਾ ਲਾਂਦੇ। ਤਾਂ ਉਹਨਾਂ ਨੂੰ ਲਾਈਟ ਦੇਣੀ ਪੈਂਦੀ ਹੈ, ਤਾਂ ਕਰਕੇ।
ਜ਼ਿਆਦਾ ਪਰੇਸ਼ਾਨ ਕਰਦੀ ਹੈ।
ਹਾਂ-ਹਾਂ ਇਹ ਤਾਂ ਹੈ, ਮਤਲਬ ਐਂ ਹੁੰਦਾ ਚਲੋ ਸਰਦੀਆਂ ਅਸੀਂ ਪਰ ਸਰਦੀਆਂ ਚ ਇੱਦਾਂ ਹੁੰਦੀ ਹੁੰਦੀ ਜਿਆਦਾ ਵੀ ਚਲੋ ਲਾਈਟ ਚੱਲ ਗਈ ਕੋਈ ਪ੍ਰੋਬਲਮ ਨਹੀਂ ਗੀ ਪਰ ਗਰਮੀਆਂ ਚ ਤਾਂ ਬਹੁਤ ਔਖਾ ਹੁੰਦਾ ਆ ਲਾਈਟ ਬਿਨਾਂ।
ਕੁਝ ਚੱਕਰ ਐ ਪੈ ਜਾਂਦਾ ਨਾ ਗਰਮੀਆਂ ਜਿਵੇਂ ਏਸੀ ਬੜੇ ਚੱਲਦੇ ਨੇ ਹਰ ਘਰ ਦੇ ਘਰ ਦੇ ਵਿੱਚ ਸਭ ਏ ਸੀ ਲੱਗੇ ਹੋਏ ਨੇ। ਸ਼ਾਮ ਦੇ ਟਾਈਮ ਸਭ ਏ ਸੀ ਓਨ ਕਰ ਲੈਂਦੇ ਆਪਣੇ-ਆਪਣੇ। ਉਹ ਤਾਰਾਂ ਉਹ ਤਾਰਾਂ ਹੁੰਦੀਆਂ ਛੋਟੀ-ਛੋਟੀਆਂ। ਉਹ ਇੰਨਾ ਲੋੜ ਉਠਾ ਨਹੀਂ ਪਾਦੀਆਂ ਉਹ ਫਿਰ ਟਰਾਂਸਫਾਰਮ ਖਰਾਬ ਹੋ ਜਾਂਦੇ।
ਹਾਂਜੀ ਹਾਂ ਇਹ ਤਾਂ ਹੈ, ਹੁਣ ਮਤਲਬ ਖ਼ਰਾਬ ਹੁੰਦੇ ਰਹਿੰਦੇ ਸਾਡੇ ਵੀ ਇੱਥੇ ਮਤਲਬ ਖਰ ਕਦੇ ਟਰਾਂਸਫਾਰਮਰ ਖਰਾਬ ਹੋ ਗਏ, ਕਦੇ ਕੋਈ ਲਾਈਟ ਹੋ ਗਈ। ਤੇ ਫੇਰ ਉਹ ਜਲਦੀ, ਜਲਦੀ ਠੀਕ ਵੀ ਨਹੀਂ ਕਰਦੇ ਹੈਗੇ।
ਹਾਂ, ਬਿਜਲੀ ਵਿਭਾਗ ਵਾਲੇ ਤੁਹਾਨੂੰ ਪਤਾ ਹੀ ਇਹ ਬੜੇ ਢਿੱਲੇ ਹੈਗੇ।
ਹਾਂਜੀ, ਹਾਂ।
ਰਾਤੀ ਤੇ ਰਾਤੀ ਤੇ। ਕੋਈ ਲ ਤਾਰਾ ਨੂੰ ਹੱਥ ਲਗਾਂਦਾ ਵੀ ਨਹੀਂ ਨਾ ਕਿਉਂਕਿ ਪਤਾ ਨਹੀਂ ਹੁੰਦਾ ਵਿੱਚ ਕਰੰਟ ਹੈ ਜਾਂ ਨਹੀਂ ਹੈਗਾ।
ਸਹੀ ਗੱਲ ਹੈ ਹਾਂ ਉਹਨਾਂ ਨੂੰ ਵੀ ਡਰ ਲੱਗਦਾ ਆ ਵੀ ਚਲੋ ਕੀ ਪਤਾ ਵੀ ਹੈਗਾ ਕਿ ਨਹੀਂ ਹੈਨਾ। ਹੂੰ, ਕੁਛ ਉਹ ਆਪਣੀ ਡਿਊਟ ਟਾਈਮ ਹੀ ਆਉਂਦੇ ਨੇ ਫਿਰ ਨੌ ਵਜੇ ਜਦੋਂ ਦੀ ਉਹਦੀ ਡਿਊਟੀ ਸ਼ੁਰੂ ਹੁੰਦੀ ਹੈ ਤਾਂ ਹੀ ਫਿਰ ਉਹ ਠੀਕ ਕਰਦੇ ਆ ਕੇ।
ਹਾਂ, ਬਸ ਉਹਨਾਂ ਨੂੰ ਪਤਾ ਬਾਈ ਸਾਡਾ ਜਿਸ ਟਾਈਮ-ਟਾਈਮ ਖਤਮ ਹੀ ਹੋ ਗਿਆ ਫਿਰ ਉਹ ਕੀ ਕਰਨਗੇ ਆ ਕੇ?
ਸਹੀ ਗੱਲ ਹੈ, ਅੱਜ ਕੱਲ੍ਹ ਮਤਲਬ ਕਿ ਏ ਸੀ ਵੀ ਦੇਖਲੋ ਮਤਲਬ ਇੱਕ-ਇੱਕ ਘਰਾਂ ਦੀ ਦੋ-ਦੋ ਤਿੰਨ-ਤਿੰਨ ਏਸੀ ਨੇ ਮਤਲਬ। ਏ ਸੀ ਵੀ ਬਹੁਤ ਜ਼ਿਆਦਾ ਹੋ ਗਏ ਮਤਲਬ ਉਹ ਵੀ ਕੀ ਕਰਨ?
ਬ ਭੈਣ ਗਰਮੀ ਦੇ ਹਿਸਾਬ ਨਾਲ ਦੇਖੋ, ਹੁਣ ਚੀਜ਼ ਤੇ ਯੂਜ ਕਰਨੀ ਪੈਂਦੀ ਹੈ। ਪਰ ਹੈਗਾ ਬਇ ਬਿਜਲੀ ਓਲੁਲ ਯੂਸ ਹੀ ਇਤਨੀ ਹੋਂਦੀ ਪਈ ਹੈ ਕਿ ਟਰਾਂਸਫਾਰਮਰ, ਖਰਾਬ ਹੋ ਜਾਂਦੇ ਨੇ ਬਾਹਰੋਂ
ਹਾਂਜੀ ਹਾਂ, ਕਿਉਂਕਿ ਬਹੁਤ ਜ਼ਿਆਦਾ ਲੋੜ ਪੈ ਜਾਂਦਾ ਹੈ ਨਾ ਵੀ ਏ ਕਈ ਹੁੰਦੇ ਨੇ ਵੀ ਮਤਲਬ ਹਰੇਕ ਘਰਦੇ ਮਤਲਬ ਏ ਸੀ ਚੱਲਦੇ ਆ ਤਾਂ ਕਰਕੇ ਲੋੜ ਪੈ ਜਾਂਦਾ ਆ। ਤੇ ਪਹਿਲਾਂ ਉਹਨਾਂ ਕਰਕੇ ਜ਼ਿਆਦਾ ਗਰਮੀ ਵਧੀ ਹੋਈ ਹੈ, ਓਦਾਂ ਤਾਂ ਨਹੀਂ ਸੀ ਇੰਨੀ।
ਹਾਂ। ਹਾਂਜੀ, ਹਾਂਜੀ।
ਹਾਂਜੀ, ਗਰਮੀ ਵੀ ਜ਼ਿਆਦਾ ਏ ਸੀਆਂ ਕਰਕੇ।
ਕੁਛ ਗਰਮੀ ਦਾ ਟਾਈਮਿੰਗ ਬੜਾ ਜ਼ਿਆਦਾ ਹੁੰਦਾ ਹੈ ਜਿਵੇਂ ਇਹ ਤੁਹਾਡਾ ਵੇਖ ਲੋ ਮਾਰਚ ਅਪ੍ਰੈਲ, ਮਈ ਤੋਂ ਅਕਤੂਬਰ ਤੱਕ ਗਰਮੀ ਪੈਂਦੀ ਹੈ। ਆ ਸਰਦੀਆਂ ਹੁੰਦੀਆਂ ਖਾਲੀ ਦੋ, ਤਿੰਨ ਮਹੀਨੇ ਦੀਆਂ ਮਸ ਹਾਂ। ਹਾਂ, ਫਰ ਮਾਰਚ ਵਿੱਚ ਫਿਰ ਮੌਸਮ ਉਹੀਓ ਗਰਮੀ ਦਾ ਸਟਾਰਟ ਹੋ ਜਾਂਦਾ।
ਹਾਂਜੀ, ਹਾਂ ਬਿਲਕੁਲ ਸਹੀ ਗੱਲ ਆ ਐਂ ਵੀ ਚਲੋ ਠੀਕ। ਧਿਆਨ ਦਾ ਮੌਸਮ ਜ਼ਿਆਦਾ ਗਰਮੀ ਨਾ ਜ਼ਿਆਦਾ ਸਰਦੀ।
ਹਾਂ, ਨਾ ਜ਼ਿਆਦਾ ਗਰਮੀ ਹੁੰਦੀ ਨਾ ਜ਼ਿਆਦਾ ਸ
ਹਾਂ, ਹਾਂਜੀ ਹਾਂ-ਹਾਂ। ਚਲੋ, ਇੱਦਾਂ ਦਾ ਇੱਦਾਂ ਦਾ ਮੌਸਮ ਵਧੀਆ ਲੱਗਦਾ, ਜ਼ਿਆਦਾ ਠੰਡ ਵੀ ਨਹੀਂ ਵਧੀਆ ਲੱਗਦੀ ਗ ਫਿਰ ਬੰਦਾ ਉਂ ਹੀ ਨਿਕਲ ਪਾਉਂਦਾ। ਧੁੰਦ, ਮਤਲਬ ਬਾਰਾਂ-ਬਾਰਾਂ ਵਜੇ ਤੱਕ ਚੜ੍ਹੀ ਰਹਿੰਦੀ ਆ ਫੇਿਰ ਕੋਈ ਕੰਮ ਨੀ ਹੁੰਦਾ।
ਉਹ ਵੈਸੇ ਵੀ ਕਹਿੰਦੇ ਨਾ ਸਰਦੀਆਂ ਤੇ ਬਜ਼ੁਰਗਾਂ ਵਾਸਤੇ ਹੁੰਦੀ, ਬੜੀ ਮਾੜੀ ਹੁੰਦੀ ਹੈ ਬੱਚਿਆਂ ਵਾਸਤੇ ਵੀ ਮਾੜੀ ਉਦੀ ਹੈ ਬਜ਼ੁਰਗਾਂ ਵਾਸਤੇ ਵੀ ਉਦੀ ਹੈ।
ਸਹੀ ਗੱਲ ਹੈ, ਮੈਂ ਇਹ ਮੇਰੀ ਦਾਦੀ ਕਹਿੰਦੀ ਹੁੰਦੀ ਸੀਗੀ ਇਹ ਗੱਲ। ਤੇ ਮਤਲਬ ਉਹ ਮਤਲਬ ਹਰ ਸਰਦੀਆਂ ਦੇਖਲਓ ਉਹਨਾਂ ਨੇ ਬਿਮਾਰ ਹੋਣਾ, ਹੁਣ ਤਾਂ ਚਲੋ ਐਕਸਪਾਇਰ ਹੋ ਗਏ। ਉਹਨਾਂ ਨੇ ਹਰ ਸਰਦੀਆਂ ਮਤਲਬ ਬਿਮਾਰ ਉਹ ਹੋਣਾ ਵੀ ਉਹ ਕਹਿੰਦੇ ਵੀ ਸਰਦੀਆਂ ਤਾਂ ਆਉਣ ਹੀ ਨਾ।
ਹਾਂ, ਉਹ ਤਾਂ ਹੈ ਅਗੇ ਕਦੇ ਬਜ਼ੁਰਗਾਂ ਵਾਸਤੇ ਤਾਂ ਵਿਚਾਰਿਆਂ ਵਾਸਤੇ ਬੜੀ ਮਾੜੀ ਹੁੰਦੀ ਸਰ
ਸਹੀ ਗੱਲ, ਸਹੀ ਗੱਲ ਇਹ ਤਾਂ ਹੈ।
ਹੁੰ, ਹੁੰ।
ਹਮ-ਹਮ
ਹੌਰ ਸੁਨਾਓ?
ਹੋਰ, ਹਾਂਜੀ ਹਾਂ, ਹੋਰ ਵਧੀਆ ਕੁਛ ਲੋਕਾਂ ਨੇ ਨਾ ਹਾਂਜੀ।
ਪੋਲਊਸ਼ਨ।
ਪੋਲਿਊਸ਼ਨ ਤਾਂ ਮਤਲਬ ਤੁਹਾਨੂੰ ਪਤਾ ਹੀ ਆ ਹਰ ਥਾਂ ਤੇ ਇੱਨਾ ਹੀ ਆ। ਲੋਕਾਂ ਦੇ ਅੱਜ ਕੱਲ੍ਹ ਜਿੱਦਾਂ, ਜਿੱਦਾਂ ਜਨਰੇਸ਼ਨ ਵਧੀ ਜਾਂਦੀ ਹੈ ਤਾਂ ਓਦਾਂ-ਓਦਾਂ ਮਤਲਬ ਲੋਕਾਂ ਦੀਆਂ ਜਿਹੜੀ ਲੋੜਾਂ ਉਹ ਵੀ ਵਧੀਆ ਜਾਂਦੀਆਂ ਨੇ ਤੇ ਕੁਛ ਹੁਣ ਹਾਂ-ਹਾਂ।
ਬੂਢ ਸਾਰੇ ਕੱਟਦੇ ਪਏ ਨੇ। ਅ ਤੁਹਾਨੂੰ ਪਤਾ ਹੀ ਹੈ ਪ੍ਰਦੂਸ਼ਣ ਬਚਾਉਂਦੇ ਪੇੜ ਹੀ ਹੈਗੇ ਤੁਸੀਂ ਉਹਨਾਂ ਨੂੰ ਵੱਡ ਦੋਗੇ ਫਿਰ ਫੈਲਣਾ ਹੀ ਹੈ ਪ੍ਰਦੂਸ਼ਣ 'ਤੇ
ਸਹੀ ਗੱਲ ਆਕਸੀਜਨ ਕਿੱਥੋਂ ਮਿਲੀ ਆਪਾਂ ਨੂੰ ਫਿਰ ਆਪਣਾ ਗੰਦਾ ਧੂੰਆ ਹੀ ਅੰਦਰ ਜਾਊਗਾ ਆਪਾਂ ਸਾਹ ਲੈਂਦੇ ਹਾਂ ਨਾ ਉਹੀ ਆਪਾਂ ਨੂੰ ਪ੍ਰਦੂਸ਼ਣ ਮਤਲਬ ਬਿਮਾਰੀਆਂ ਲਾਉਂਦਾ ਆ ਨਾਲੇ ਹੁਣ ਤਾਂ ਮਤਲਬ ਦੇਖ ਦੇਖੋ ਛੋਟੇ ਛੋਟੇ ਬੱਚੇ ਵੀ ਕਿੱਦਾਂ ਮਤਲਬ ਬਾਈਕ ਵਗੈਰਾ ਸਭ ਕੁੱਛ ਗੱਡੀ ਚ ਫਿਰਦੇ ਆ ਮਤਲਬ ਹਾਂਜੀ ਹਾਂ ਤੇ
ਨਿਕਲੇ ਨਾ ਤੇ ਬਾਈਕ ਚੜ੍ਹਦਾ ਸਭ ਤੋਂ ਪਹਿਲੇ।
ਸਹੀ ਗੱਲ ਸਹੀ ਗੱਲ ਮਾੜਾ ਜਿਹਾ ਹੀ ਉਹਨਾਂ ਨੂੰ ਦੂਰ ਜਾਣਾ ਹੁੰਦਾ ਤੇ ਅਗਲਾ ਕਹਿੰਦਾ ਵੀ ਪਹਿਲਾਂ ਅਸੀਂ ਨੀ ਤੁਰਕੀ ਜਾਣਾ।
ਹਾਂ ਨਹੀਂ ਪਹਿਲੇ ਟਾਈਮ ਕਿੰਨਾ ਚੰਗਾ ਹੁੰਦਾ ਸੀ ਬੰਦੇ ਕਿੰਨੇ ਕਿੰਨੇ ਦੂਰ ਪੈਦਲ ਜਾਂਦੇ ਸੀ।
ਸਹੀ ਗੱਲ ਹੈ ਸਾਈਕਲ ਦੇਖਲਓ ਮਤਲਬ ਮਤਲਬ ਪੁਰਾਣੇ ਬਜ਼ੁਰਗ ਨੇ ਜਿਹੜੇ ਹਲੇ ਵੀ। ਸਾਈਕਲ ਨੀ ਛੱਡ ਦੇਦੇ ਲ ਜਿਹੜੇ ਪਿਛਲੇ ਨੇ ਆਪਾਂ ਦੇਖਦੇ ਹਾਂ ਪਰ ਹੁਣ ਤਾਂ ਕੋਈ ਸਾਈਕਲ ਨੂੰ ਚੱਕਦਾ ਹੀ ਨਹੀਂ ਗ
ਨਾ ਜੀ ਨਾ ਹੁਣ ਸਭ ਚੱਕਦੇ ਬਾਈਕ ਹੈਗੀਆਂ ਨੇ।
ਸਹੀ ਗੱਲ ਆ। ਸਾਈਕਲ ਤਾਂ ਹੁਣ ਬਸ ਓਦਾਂ ਸ਼ੌਕ ਨੂੰ ਚਲਾ ਲੈਂਦੇ ਨੇ ਬੱਚੇ ਪਰ ਓ ਨਹੀਂ ਸਾਈਕਲ
ਹਾਂ ਵੈਸੇ ਹਾਂ ਵੈਸੇ ਨਹੀਂ ਇਹ ਤਾਂ ਬਸ ਪਹਿਲੇ ਤਾਂ ਬੰਦੇ ਕੰਮ ਕਾਜ ਕਿੰਨੀ ਦੂਰ-ਦੂਰ ਕਈ ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਤੈਅ ਕਰਦੇ ਸੀ
ਹਾਂਜੀ ਹਾਂ ਸਹੀ ਗੱਲ ਹੈ ਉਦੋਂ ਮਤਲਬ ਕਿਹੜੇ ਮਤਲਬ ਹੁੰਦੇ ਸੀਗੇ ਨਾ ਬੱਸਾਂ ਹੁੰਦੀਆਂ ਸੀ ਇਨੀਆਂ ਤੇ ਮਤਲਬ ਲੋਕ ਪੈਦਲ ਜਾਂ ਫਿਰ ਇਹਦੇ ਤੇ ਜਾਂਦੇ ਹੁੰਦੇ
ਬਸ-ਬਸ ਉਹ ਉਸ ਟਾਈਮ ਲੋਕ ਫ ਫਿਟ ਵੀ ਤੇ ਰਹਿੰਦੇ ਸੀ ਉਸ ਟਾਈਮ ਕਹਿੰਦੇ ਉਮਰਾਂ ਵੀ ਘੱਟ ਤੋਂ ਘੱਟ ਅ ਅੱਸੀ-ਅੱਸੀ ਪੱਚੀਆਂ ਪਚਾਸੀ-ਪਚਾਸੀ ਸਾਲਾਂ ਦੀ ਹੁੰਦੀ ਸੀ ਔਰ ਅੱਜ ਦੀ ਉਮਰ ਵੇਖ ਲਓ ਮੈਂ ਕਹਿੰਦਾ ਪੰਜਾਹ ਪਚਪਨ ਤੋਂ ਉੱਤੇ ਕੋਈ ਬੰਦਾ ਟਪਦਾ ਹੀ ਨਹੀਂ ਹੈਗਾ
ਸਹੀ ਗੱਲ ਹੈ ਸਹੀ ਗੱਲ ਹੈ ਮਤਲਬ ਹੁੰਦਾ ਇ ਪੰਜਾਹ ਜੱਦੇ ਮਤਲਬ ਚਾਲੀ ਕਿ ਦੇਆ ਕੇਤੇ ਬੰਦੇ ਦੇ ਗੋਡੇ ਵਗੈਰਾ ਸਾਰਾ ਦੁਖਣ ਲੱਗ ਜਾਂਦਾ ਤੁਾਨੂੰ ਦੇਖਦੇ ਹੀ ਅੱਜ ਕੱਲ੍ਹ ਆਪਾਂ ਇੰਨੀਆਂ ਸੋ ਬਿਮਾਰੀਆਂ ਸ਼ੂਗਰ ਬੀ ਪੀ ਹੋ ਗਿਆ ਮਤਲਬ ਕਿੱਦਾਂ ਕੋਲੈਸਟਰ੍ਰੋਲ ਵਗੈਰਾ ਸਾਰੀਆਂ ਬਿਮਾਰੀਆਂ ਨੇ ਨੂੰ ਲੱਗ ਜਾਂਦੀਆਂ ਨੇ ਚਾਲੀ ਤੇ ਆ ਕੇ।
ਬਾਕੀ ਆ ਸਭ ਕੁਛ ਨਾ ਪੈਣ ਸਾਰੀ ਡਾਇਟ ਉੱਤੇ ਖੁਰਾਕਾਂ ਉੱਤੇ ਵੀ ਦੇਖਦੇ ਡਿਪੈਂਡ ਕਰਦੀ। ਹੁਣ ਸਾਡਡੀ ਖੁਰਾਕਾਂ ਵੀ ਫਾਸਟ ਫੂਡ ਬੜੀਆਂ ਹੋਣਗੀਆਂ ਕੋਈ ਖਾਣ ਦੀ ਟਾਈਮਿੰਗ ਨਹੀਂ ਹੋਏਗੀ ਫਿਰ ਬਿਮਾਰੀ ਦੀ ਲੱਗਣੀ ਨਹੀਂ ਲੱਗ ਬੰਦੇ ਨੂੰ
ਸਹੀ ਗੱਲ ਆ ਸਹੀ ਗੱਲ ਹੈ।
ਹੂੰ,
ਫਾਸਟ ਫੂਡ ਪਹਿਲਾਂ ਲੋਕ ਜਿੱਦਾਂ ਘਿਓ ਵਗੈਰਾ ਲੱਸੀ ਦਹੀਂ ਘਰ ਦਾ ਦੁੱਧ ਏਦਾਂ ਵਗੈਰਾ ਆਹ ਵਾਲੀ ਚੀਜ਼ਾਂ ਖਾਂਦੇ ਸੀਗੇ। ਤਾਂ ਹੁਣ ਤਾਂ ਬਸ ਮਤਲਬ ਐ ਕਹਿੰਦੇ ਨੇ ਵੀ ਬਸ ਬਾਹਰੋਂ ਆ ਜਾਵੇ ਖਾਣਾ। ਸਾਨੂੰ ਬਣਾਉਣਾ ਨਾ ਪਵੇ।
ਹਾਂ ਹੁਣ ਹੁਣ ਹੁਣ ਲੈ ਕੇ ਆਂਦੇ ਨੇ।
ਹਾਂਜੀ ਹਾਂ
ਅਤੇ ਸਾਰੇ ਸਾਰੇ ਮੈਦੇ ਦੀ ਬਿਮਾਰੀ ਜਿੰਨੀ ਵੀ ਹੈਗੀ ਸਾਰੀ ਰੁੱਤੀ। ਫਾਸਟ ਫੂਡ ਨਾਲ ਹੀ ਹੈਗੀਆਂ ਨੇ ਅੱਜ ਬੱਚੇ ਬੱਚੇ ਬੱਚ ਅੱਛਾ ਵੇਖ ਲੋ ਖਾਂਸੀ ਸੀ ਖਾਂਸੀ ਬਿਮਾਰੀ ਲੱਗੀ ਹੈ ਚਟਨੀਆਂ ਖਾ ਖਾ ਕੇ ਹੀ।। ਜਾਲੁੰਦਾ ਉਹ ਰੋੜ ਦਾ ਹੈ।
ਸਹੀ ਗੱਲ ਹੈ ਬ ਬੱਚਿਆਂ ਨੂੰ ਦੇਖਲ ਆਪਾਂ ਇੰਨੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਵੀ ਓਪਰੇਟ ਹੋ ਰਹੇ ਆ ਬੱਚਿਆਂ ਦੇ ਓਪਰੇਸ਼ਨ ਉਹ ਮੈਦਾ ਖਾ ਖ ਕੇ ਮੈਦਾਾਂ ਜਮਾਂ ਹੋਈ ਜਾਂਦਾ ਆ ਫੇਰ ਉਹ। ਜਲਦੀ ਡਾਇਜਸਟ ਨਹੀਂ ਹੁੰਦਾ ਗਾ ਫੇਿਰ ਉਹ ਸਾਰੀਆਂ ਬਿਮਾਰੀਆਂ। ਇਹ ਲਾਂਦਾ ਬੱਚਿਆਂ ਨੂੰ
ਉਹ ਹਾਂ ਉਹ ਤੁਹਾਨੂੰ ਇਹ ਪਤਾ, ਰੇਹੜੀਆਂ ਉੱਤੇ ਕੋਈ-ਕੋਈ ਫਰੈਸ਼ ਮਾਲ ਤਾਂ ਮਿਲਦਾ ਨਹੀਂ ਹੈਗਾ। ਪਤਾ ਨੀ ਤਿੰਨ-ਤਿੰਨ, ਚਾਰ-ਚਾਰ ਦਿਨ, ਪੰਜ-ਪੰਜ ਦਿਨ ਪੁਰਾਣਾ ਮਾਲ ਹੁੰਦਾ।
ਸਹੀ ਗੱਲ ਐ, ਸਹੀ ਗੱਲ ਐ, ਮਤਲਬ ਦੇਖਲੋ ਕਿੰਨੇ ਕ ਤੇਲ ਚ ਫਰਾਈ ਕਰ ਕਰਦੇ ਨੇ ਉਹ ਤੇਲ ਦੇਖ ਲਓ, ਕਾਲਾ ਪਿਆ ਹੁੰਦਾ ਉਹ ਮਤਲਬ।
ਉਹ ਰਾਤ ਤੱਕ ਓਹੀ ਰੂਟੀਨ ਚੱਲਦਾ।
ਹਾਂਜੀ ਹਾਂ, ਮਤਲਬ ਕਈ ਤਾਂ ਦੋ-ਦੋ, ਤਿੰਨ-ਤਿੰਨ ਦਿਨ ਯੂਜ ਕਰ ਲੈਂਦੇ ਨੇ। ਤੁਸੀਂ ਦੇਖਿਓ ਮਤਲਬ ਜਾ ਕੇ ਵੀ, ਕਿੰਨਾ ਕਾਲਾ ਰੰਗ ਹੋਇਆ ਹੁੰਦਾ ਉਹ।
ਹਾਂਜੀ-ਹਾਂਜੀ-ਹਾਂਜੀ ਉਹ ਟੇਸਟ ਉਹਨਾਂ ਦਾ ਪਕੌੜੇ ਦਾ ਟੇਸਟ ਦੱਸ ਦਿੰਦਾ। ਬਾਈ ਤੇਲ ਕਿੰਨਾ ਪੁਰਾਣਾ ਚੱਲਦਾ ਪਿਆ, ਅ ਪੇਟ ਵਿੱਚ ਕਿੰਨੀ ਬਿਮਾਰੀਆਂ ਪੈਦਾ ਕਰਦਾ ਓਹ।
ਹਾਂਜੀ, ਨਾਲੇ ਮਤਲਬ ਕੋਈ ਸਫਾਈ ਵਗੈਰਾ ਨੀ। ਮਤਲਬ ਮੱਖੀਆਂ ਉੱਦਾਂ ਹੀ ਮੱਛਰ, ਵੀ ਸਾਰਾ ਕੁਛ ਗੰਦਗੀ ਵਗੈਰਾ ਸਾਫ
ਹਾਂ, ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ, ਪਹਿਲੇ ਵੇਖਲੋ ਘਰਾਂ ਵਿੱਚ ਖਾਲੀ ਹਰੀ ਸਬਜ਼ੀ ਜਲਦੀ ਸੀ। ਤੇ ਦੁੱਧ, ਦਹੀਂ ਇਹਨਾਂ ਚੀਜ਼ਾਂ ਦਾ ਯੂਜ ਕਰਦੇ ਸੀ, ਲੇਕਿਨ ਅੱਜ ਦਾ ਬੱਚਾ ਵਿਕਦਾ ਹੀ ਨੀ ਗਾ।
ਨਹੀਂ-ਨਹੀਂ, ਹਾਂ-ਹਾਂ, ਦੁੱਧ ਤਾਂ ਬੱਚੇ ਬਿਲਕੁਲ ਵੀ ਨੀ ਪੀਂਦੇ ਹੈਗੇ। ਕਹਿ ਦਿੰਦੇ ਨੇ ਵੀ ਅਸੀਂ ਨੀ ਪੀਣਾ, ਹਾਂ ਨਾ ਦੁੱਧ ਮਤ ਮੱਖਣ ਵਗੈਰਾ ਕੁਛ ਨੀ, ਘਿਓ ਨੂੰ ਤਾਂ ਦੇਖ ਕੇ ਕਹਿੰਦੇ ਵੀ ਨਈ, ਘਿਓ ਨੀ ਖਾਣਾ ਅਸੀਂ।
ਹਾਂ, ਘਿਉ ਨੀ ਖਾਣਾ, ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਬਾਜ਼ਾਰ ਦੀਆਂ ਚੀਜ਼ਾਂ, ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹੂੰ-ਹੂੰ, ਦੇਖਲੋ ਵੀ ਮਤਲਬ ਇਹਨਾਂ ਨੂੰ ਵਧੀਆ ਚੀਜ਼ਾਂ ਚੋ ਸਮੈਲ ਆਉਂਦੀ ਐ, ਪਰ ਜਿਹੜੇ ਦੂਸਰੇ ਗਲੇ ਤੇਲ ਵਾਲੀਆਂ ਚੀਜ਼ਾਂ ਗੰਦੀਆਂ ਫਰਾਈ ਕੀਤੀਆਂ, ਉਹਨਾਂ ਚੋਂ ਸਮੈਲ ਨਹੀਂ ਆਂਦੀ ਹੈਗੀ।
ਮਾਂ ਬੱਸ ਸਵਾਦ ਜੀਭ ਦਾ ਸਵਾਦ ਹੁੰਦਾ ਨਾ ਪੈਣਾ ਵੀ ਇਹਨਾਂ ਦਾ, ਹਾਂ ਜਿੱਦਾਂ ਚਟਣੀਆਂ ਪੈ ਗੀਆਂ ਚਟਨੀਆਂ ਮਸਾਲੇ ਪੈ ਗਏ ਓਹ ਚ
ਹੂੰ-ਹੂੰ, ਸਹੀ ਗੱਲ ਐ, ਪੇਰੈਂਟਸ ਨੂੰ ਚਾਹੀਦਾ ਵੀ ਚਲੋ ਆਪਣੇ ਬੱਚਿਆਂ ਨੂੰ ਨਾ, ਏਦਾਂ ਮਤਲਬ ਰੋਕਣ, ਵੀ ਮਾੜਾ ਮੋਟਾ ਫਾਸਟ ਫੂਡ ਤੋਂ ਦੂਰ ਕਰਨ ਹਨਾ। ਤੇ ਜਾਂ ਤਾਂ ਫਿਰ ਘਰ ਬਣਾ ਕੇ ਦੋ ਬੱਚੇ ਨੂੰ।
ਮ ਭੈ ਹੁਣ ਤਾਂ ਸ਼ਹਿਰਾਂ ਵਿੱਚ ਤਾਂ ਇੰਨੀ ਬਿਜ਼ੀ ਲਾਈਫ ਹੋ ਗਈ ਨਾ ਸਾਰਿਆਂ ਦੀ, ਮਤ ਲੇਡੀਜ਼ ਤੇ ਕਿਚਨ ਵੜਦੀ ਨੀ ਗੀ ਉਹ, ਉਹ ਤੇ ਕਹਿੰਦੀ ਬਾਹਰੋਂ ਮੰਗਵਾ ਲੋ ਆਪ ਆਪਣੇ ਆਪ ਹੀ ਤੇ, ਸਾਡੇ ਕੋਲ ਟਾਈਮ ਨੀ ਹੈਗਾ ਬਿਲ
ਸਹੀ ਗੱਲ ਐ, ਸਹੀ ਗੱਲ ਐ, ਮਤਲਬ ਕਰਕੇ ਹੀ ਨੀ ਰਾਜੀ ਅੱਜ-ਕੱਲ੍ਹ ਤਾਂ ਪੇਰੈਂਟਸ ਵੀ।
ਹਾਂਜੀ-ਹਾਂਜੀ-ਹਾਂਜੀ, ਉਹਨਾਂ ਨੂੰ ਪਤਾ ਬਣਾ ਬਣਾਇਆ ਬਾਹਰੋਂ ਮਿਲ ਜਾਣਾ ਐ, ਕੀ ਜ਼ਰੂਰਤ ਹੈਗਾ ਕਰਨ ਦਾ। ਪਰ ਕਿਸੇ ਨੂੰ ਇਹ ਨਹੀਂ ਪਤਾ ਨਾ, ਕਿ ਬ ਉਹ ਬਣਾਂਦੇ ਕਿਵੇਂ ਪਏ ਨੇ। ਕਿੰਨਾ ਗੰਦਾ-ਗੰਦਾ ਸਮਾਨ ਪੈਂਦਾ, ਉਹਨਾਂ ਦੇ ਅੰਦਰ।
ਨਾਲ-ਨਾਲ ਉਹ ਵੀ ਮਤਲਬ ਆਪ ਉਹਨਾਂ ਨੂੰ ਵੀ ਮਤਲਬ ਇਹ ਹੁੰਦਾ, ਵੀ ਚਲੋ ਅਸੀਂ ਵੀ ਖਾਲਾਂਗੇ ਨਾਲ ਬੱਚ ਬੱਚੇ ਵੀ ਖਾ ਲੈਣਗੇ। ਕੋਈ ਟੈਨਸ਼ਨ ਨੀ ਚਲੋ, ਕੋਈ ਬ ਬਰਤਨ ਸਾਫ਼ ਨੀ ਕਰਨੇਗੇ, ਕੁਛ ਬਣਾਣਾ ਨੀ ਪੈਣਾ। ਕੋਈ ਸਫ਼ਾਈ ਨੀ ਕਰਨੀ ਪੈਣੀ, ਚਲੋ ਜੀ ਮਤਲਬ ਫਰੀ ਚ ਆਪਾਂ ਖਾ ਕੇ ਆਜੇ ਆਂ ਮਤਲਬ।
ਹਾਂ ਬਸ ਜੀ ਬਸ, ਹੁਣ ਐਂ ਨਹੀਂ ਪਤਾ ਪਹਿਲਾਂ ਤਾਂ ਉਹਦੇ ਚ ਪੈਸੇ ਕਿੰਨੇ ਲੱਗਦੇ ਪਏ ਨੇ। ਚਲੋ ਪੈਸੇ ਦੀ ਕੋਈ ਗੱਲ ਨਹੀਂ ਹੈਗੀ, ਸਰੀਰ ਵਾਸਤੇ ਕਿੰਨਾ ਗਲਤ ਚੀਜ਼ ਹੈਗੀ ਉਹ।
ਸਹੀ ਗੱਲ ਐ, ਹਾਂਜ ਜੀ ਹਾਂ, ਫੇਰ ਆਪਾਂ ਬਿਮਾਰ ਹੋਵਾਂਗੇ, ਫੇਰ ਵੀ ਤਾਂ ਸਰੀਰ ਤੇ ਪੈਸੇ ਲੱਗਣਗੇ।
ਹਾਂ, ਹੁਣ ਦੇਖਲੋ ਹਰ ਹੋਸਪਿਟਲ ਵਿੱਚ ਘਰ ਕਰ ਦਿੰਦਾ, ਸ਼ੂਗਰ, ਬੀ ਪੀ ਦਾ ਪੇਸ਼ੈਂਟ ਆ ਗਿਆ। ਨਹੀਂ ਤਾਂ ਪਹਿਲੇ ਸਾਡੇ ਟੈਮ, ਸਾਡੇ ਪੁਰਾਣੇ ਟੈਮਾਂ ਵਿੱਚ ਕੋਈ ਸ਼ੂਗਰ ਦੀ ਬਿਮਾਰੀ ਦਾ ਪਤਾ ਹੀ ਨਹੀਂ ਹੁੰਦਾ ਸੀ, ਹੁੰਦੀ ਕੀ ਏ, ਅੱਜ ਹਰ ਘਰ ਦੇ ਅੰਦਰ ਸ਼ੂਗਰ ਦੀ ਬਿਮਾਰੀ ਹੈਗੀ ਨੇ।
ਸਹੀ ਗੱਲ ਐ, ਸਹੀ ਗੱਲ ਐ।
ਤੇ ਇਹ ਸਭ ਕੁਛ ਕਿ ਸਾਡੀ ਡਾਇਟ ਉੱਤੇ ਹੀ ਹੈਗਾ, ਗ਼ਲਤ ਚੀਜ਼ਾਂ ਖਾਣ ਨਾਲ ਹੀ ਹੈਗਾ। ਉੱਪਰੋਂ ਫੇਿਰ ਅਸੀਂ ਸਰੀਰ ਦਾ ਆਪਣਾ ਧਿਆਨ ਨਹੀਂ ਦਿੰਦੇ। ਚੱਲ ਠੀਕ ਚੰਗਾ ਭੈਣ ਚੰਗਾ। ਸਤਿ ਸ਼੍ਰ ਅਕਾਲ।